ਸਤਿ ਸ੍ਰੀ ਅਕਾਲ ਜੀ। ਹੈਲੋ। ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ?
ਸਤਿ ਸ੍ਰੀ ਅਕਾਲ ਜੀ, ਵਧੀਆ ਤੁਸੀਂ ਸੁਣਾਓ ਕਿਵੇਂ ਠੀਕ ਹੋ?
ਹਾਂਜੀ, ਠੀਕ ਹੈ ਹੋਰ ਕੀ ਕਰਦੇ ਸੀ?
ਹਾਂਜੀ, ਕੁਛ ਨੀ ਜੀ ਤੁਸੀਂ ਸੁਣਾਓ।
ਬਸ ਯਾਰ ਵਧੀਆ ਪਰ ਅੱਜ ਮਨ ਬਹੁਤ ਖ਼ਰਾਬ ਹੈ।
ਅੱਛਾ, ਕੀ ਹੋਇਆ ਜੀ?
ਮੈਂ ਅੱਜ ਸਵੇਰੇ ਨਹਿਰ ਵਾਲੇ ਪਾਸੇ ਸੈਰ ਕਰਨ ਗਿਆ ਸੀ ਕਾਫ਼ੀ ਦਿਨ ਬਾਅਦ। ਪਰ ਉੱਥੇ ਦੇਖ ਕੇ ਮਨ ਬੜਾ ਖ਼ਰਾਬ ਹੋਇਆ ਕਿ ਨਹਿਰ ਦਾ ਪਾਣੀ ਅੱਗੇ ਨਾਲੋਂ ਕਾਫ਼ੀ ਗੰਦਾ ਹੋ ਗਿਆ ਹੈ।
ਅੱਛਾ ਜੀ।
ਹਾਂ, ਉੱਥੇ ਨਹਿਰ ਦੇ ਕਿਨਾਰਿਆਂ ਤੇ ਪਲਾਸਟਿਕ ਦੀ ਬੋਤਲਾਂ ਚਿਪਸ ਦੇ ਪੈਕੇਟ ਤੇ ਹੋਰ ਵੀ ਬਹੁਤ ਕੂੜਾ ਪਿਆ ਸੀ ਤੇ
ਅੱਛਾ ਜੀ। ਹਾਂਜੀ। ਇਹ ਤਾ ਬਹੁਤ ਗਲਤ ਗੱਲ ਆ ਨਾ ਏਦਾ - ਸਹੀ ਚੀਜ ਨੀ ਲੱਗਦੀ ਆਪਣਾ ਇਨਵਾਇਰਮੈਂਟ ਅਸੀ ਖਰਾਬ ਕਰ ਰਹੇ ਆ ਖੁਦ ਹੀ।
ਜਦ ਕਿ, ਜਦ ਕਿ ਅਸ- ਸੀ ਸਰਕਾਰਾ ਨੂੰ ਦੋਸ਼ ਦਿਨੇ ਆ, ਇਸ ਵਿੱਚ ਸਰਕਾਰਾ ਨਾਲੋ ਵੱਧ ਗਲਤੀ ਤਾ ਸਾਡੀ ਆਪਣੇ ਲੋਕਾਂ ਦੀ ਆ। ਸਾਨੂੰ ਆਸ- ਪਾਸ ਦਾ ਧਿਆਨ ਰੱਖਣਾ ਚਾਹੀਦਾ ਜੇਕਰ ਅਸੀ ਆਪਣੇ ਘਰਾ ਦਾ ਆਲਾ- ਦੁਆਲਾ- ਵਧੀਆ ਚਾਉਣੇ ਆ। ਵਧੀਆ ਰੱਖ ਸਕਦੇ ਆ ਤੇ ਸਾਨੂੰ, ਬਾਹਰ ਜਦੋ ਅਸੀ ਘੁੰਮਣ ਤੇ ਵੀ ਜਾਂਦੇ ਆ ਸਾਨੂੰ ਨਹਿਰਾ ਦੇ- ਵਿੱਚ ਪਲਾਸਟਿਕ ਬੋਤਲਸ ਵਗੈਰਾ ਲਿਫਾਫੇ ਪਲਾਸਟਿਕ ਦੇ ਨਹੀ ਸੁੱਟਣੇ ਚਾਹੀਦੇ।
ਹਾਂਜੀ। ਮੈ ਵੀ, ਕਈ ਦਿਨ ਪਹਿਲਾ ਦੇਖਿਆ ਸੀ ਕਿ ਲੋਕ ਘੁੰਮਣ ਜਾਂਦੇ ਹਨ। ਘੁੰਮ ਕੇ ਵਾਪਸ ਆ ਜਾਂਦੇ ਹਨ ਪਰ ਆਪਣਾ ਕੂੜਾ ਉੱਥੇ ਛੱਡ ਆਉਂਦੇ ਹਨ।
ਹਾਂਜੀ। ਗੱਲ ਬਹੁਤ ਗਲਤ ਗੱਲ ਆ। ਇਹ ਮਾੜੀ ਸੋਚ ਵਾਲੇ ਲੋਕੀ ਗਲਤ ਚੀਜਾਂ ਕਰਦੇ ਆ।
ਹਾਂਜੀ। ਲੋਕ ਅੱਜ ਦੇ ਟਾਈਮ ਚ ਕਾਫ਼ੀ ਬੇਪਰਵਾਹ ਹੋ ਗਏ ਹਨ। ਉਹ ਸੋਚਦੇ ਹਨ- ਕਿ ਚਲੋ, ਮੇਰੇ ਇਕੱਲੇ ਦੇ ਕੁੜੇ ਸੁੱਟਣ ਨਾਲ ਕੀ ਫਰਕ ਪਏਗਾ।
ਹਾਂਜੀ। ਇਹ ਤਾ ਹੈ ਬਟ ਆਪਣੀ -ਆਪਣੀ ਸੋਚਣੀ ਦਾ- ਤਰੀਕਾ ਨਾ, ਜਿੱਦਾ ਜਿਨੇ ਸੋਚਣਾ।
ਹਾਂਜੀ। ਮੇਰੇ ਦਾਦਾ ਦਸਦੇ ਸਨ ਕਿ ਕਾਫੀ ਪਹਿਲਾਂ ਉੱਥੇ ਉਹ ਮਨਵੇ ਕਰਨ ਜਾਂਦੇ ਸਨ। ਤੇ ਹੋਰ ਵੀ ਪਰ ਅੱਜ ਕੱਲ- ਤਾ ਉੱਥੇ ਖੜ ਨੀ ਹੁੰਦਾ। ਕਿਉਕਿ ਉੱਥੇ ਬਹੁਤ ਪਾਣੀ ਗੰਦਾ ਬਦਬੂ ਮਾਰਦੀ ਆ ਤੇ ਉੱਥੇ ਮੱਛਰ- ਮੱਖੀ ਵੀ ਬਹੁਤ ਐ।
ਹਾਂਜੀ। ਅੱਜ ਕੱਲ ਤਾ ਪਾਣੀ ਕੋਲ ਜਾਓ ਤੇ ਦੂਰੋ ਈ ਸਮੈਲ ਆਉਦੀ ਆ। ਈਵਨ ਕਿ ਇਹਦੇ ਕੋਲ ਵੀ ਨੀ ਖੜੇ ਹੋ ਸਕਦੇ ਚੱਜ ਨਾਲ ਕਿਉਕਿ ਬਹੁਤ ਗੰਦੀ ਬਦਬੂ ਆਉਦੀ ਆ। ਕਿਸ- ਸੇ ਨੇ ਨਹਾਉਣਾ ਕਿ ਉਹਦੇ ਵਿੱਚ ਉਹਦੇ ਵਿੱਚ ਇੰਨੀਆ ਗੰਦੀਆ- ਗੰਦੀਆ ਚੀਜਾਂ ਸਿੱਟਿਆ ਜਾਂਦੀਆ ਹਨ। ਜਿਹਨਾ ਨੂੰ ਦੇਖ ਕੇ- ਦਿਲ ਕਰਦਾ ਈ ਨੀ ਨਹਾਣ ਨੂੰ। ਉਥੋ ਬਦਬੂ ਈ ਇੰਨੀ ਆਉਣੀ। ਫਿਰ ਸਾਡਾ ਦਿਲ ਵੀ ਕਿਵੇ ਕਰਨਾ ਅਸੀ ਨਾਈਏ ਉੱਥੇ ਜਾ ਕੇ। ਅਸੀ ਤਾ ਅ ਵਿਊ, ਇੰਜੋਏ ਕਰਨ ਵੀ ਨੀ ਜਾ ਸਕਦੇ। ਨਹਿਰਾ ਵਾਲੀ ਸਾਈਡ ਅੱਜ -ਕੱਲ ਕਿਉਕਿ ਅੱਜ - ਕੱਲ ਇੰਨਾ, ਅਹ - ਪ੍ਰਦੂਸ਼ਣ ਫੈਲ ਚੁੱਕਿਆ ਆ।
ਹਾਂਜੀ। ਇਹ ਦਾ ਸਿੱਧਾ ਅਸਰ ਤਾ ਲੋਕਾਂ ਦੀ ਸਿਹਤ 'ਤੇ ਹੀ ਪੈਣਾ ਐ। ਸਾਡੇ ਪਿੰਡ ਵਿੱਚ, ਵੀ ਕਾਫੀ ਟਾਈਮ ਤੋ ਮਤਲਬ ਬਹੁਤ-
ਹਾਂਜੀ ਹਾਂਜੀ ਪਾਣੀ ਤੋ ਹੀ ਇਹ - ਹਰੇਕ ਬਿਮਾਰੀ ਵੱਧਦੀ ਐ, ਜਦੋ ਪਾਣੀ ਈ ਗੰਦਾ ਐ, ਤੇ ਉਹਦਾ ਫੈਕਟ ਤੇ ਸਾਡੇ ਤੇ ਪੈਣਾ ਈ ਐ। ਹਾਂਜੀ, ਇਹ 'ਤੇ ਗੱਲ ਹੈ।
ਹਾਂਜੀ, ਡਾਕਟਰਾ ਨੇ ਵੀ ਤਾ ਇਹੀ ਕਿਹਾ, ਸੀ ਕਿ ਸਾਨੂੰ ਸਾਫ ਪਾਣੀ ਪੀਣਾ ਚਾਹੀਦਾ ਐ, ਪਰ ਅੱਜ ਕੱਲ ਸਾਫ ਪਾਣੀ ਮਿਲਦਾ ਈ ਨੀ। ਜੇ, ਤੁਹਾਡੇ ਘਰ ਵਿਚ ਆਰੋ, ਨਹੀ ਹੈ ਤਾ ਤੁਸੀ ਸਾਫ ਪਾਣੀ, ਅੱਜ ਦੇ ਟਾਈਮ 'ਚ ਨਹੀ ਪੀ ਸਕਦੇ।
ਹਾਂਜੀ, ਤੁਹਾਡੀ ਗੱਲ ਹੈਗੀ ਆ ਸਾਫ ਸਾਫ ਪਾਣੀ ਰੱਖੋਗੇ ਫਿਰ, ਸਾਫ ਪਾਣੀ ਮਿਲੇਗਾ, ਬਟ ਇਹਨਾ ਨੂੰ ਪਾਣੀ ਦੀ ਕਦਰ ਹੈਨੀ ਗੀ, ਇਹਨਾ ਨੂੰ ਲੱਗਦਾ ਵਾ ਕਿ ਪਾਣੀ ਤਾ- ਪਾਣੀ ਨੂੰ, ਇੱਕ ਮਾਮੂਲੀ ਜਿਹੀ ਚੀਜ ਸਮਝਦੇ ਨੇ?
ਹਾਂਜੀ - ਹਾ ਪਰ ਕਈ ਲੋਕ ਉਹਨਾ ਨੂੰ ਵਾਤਾਵਰਨ ਦੀ ਹੈ ਈ ਨੀ, ਬਸ ਉਹ ਆਪਣਾ ਘੁੰਮ ਫਿਰ ਕੇ ਚੱਲੇ ਜਾਂਦੇ ਹਨ। ਤੇ ਸਾਰਾ ਕੁਛ ਉਥੇ ਈ ਛਡ-ਛੂਡ ਕਿ ਨਹਿਰਾ ਵਿੱਚ, ਹੀ ਕੂੜਾ ਸਿੱਟ ਜਾਂਦੇ ਹਨ।
ਹਾਂਜੀ ਬਹੁਤ ਗਲਤ ਗੱਲ ਐ, ਪਾਣੀ ਪਾਣੀ ਇੱਕ ਬਹੁਤ ਜਰੂਰੀ ਚੀਜ, ਜਦ ਕਿ ਕਈ- ਕਈ ਪਿੰਡ, ਏਦਾ ਦੇ ਵੀ ਉਹਨਾ ਨੂੰ ਟਰੈਕਟਰਾ, ਤੇ ਪਾਣੀ ਲੈ ਕੇ ਆਉਣਾ ਲੈ ਕੇ ਆਉਦੇ ਆ, ਬਟ ਇਹ ਚੀਜ ਉਹੀ ਸਮਝ ਸਕਦੇ ਆ, ਜਿਹਨਾ ਨੂੰ ਪਾਣੀ ਦੀ ਅਸਲੀਅਤ ਪਤ ਪਤਾ ਵਾ ਅਹਿਮੀਅਤ, ਜਿਨਾ ਨੂੰ ਪਾਣੀ ਦੀ ਪਤਾ ਐ - ਤੇ ਜਿਨਾਂ ਨੇ, ਪਾਣੀ ਦੀ ਪਾਣੀ ਦੀ ਅਹਿਮੀਅਤ, ਸਮਝਣੀ ਨਈ, ਉਹਨਾਂ ਨੇ ਤਾਂ ਵੇਸਟ ਸਮਝ ਨਾ ਪਾਣੀ ਨੂੰ
ਠ ਹਾਂਜੀ, ਕਈ ਲੋਕ ਤਾਂ ਦ ਸੋਚਦੇ ਨੇ ਕਿ ਪਾਣੀ, ਕਿਹੜਾ ਕਦੇ ਖਤਮ ਹੋਣਾ ਹੈ। ਇਹ ਟਾਈਮ ਹੀ ਚੱਲਏਗਾ ਧਰਤੀ ਤੋਂ ਨਿਕਲ ਲੀਏਗਾ ਪਰ ਉਹਨਾਂ ਨੂੰ ਨਹੀਂ ਪਤਾ ਕਿ ਪਾਣੀ ਵੀ ਅੱਜ ਦੇ ਟਾਈਮ ਵਿੱਚ ਪੀਣ, ਪੀਣ ਵਾਲਾ ਪਾਣੀ ਵੀ ਬਹੁਤ ਥੱਲੇ ਜਾ ਚੁੱਕਾ ਹੈ।
ਹਾਂਜੀ, ਇਹ ਆਪਣੀ ਆਪਣੀ ਸੋਚ ਦਾ ਹੈਗਾ ਹੈ ਜੀ, ਜਿੰਹਨੇ ਜਿੱਦਾਂ ਦਾ ਸੋਚਣਾ ਉਓਦ ਦਾ ਹੀ ਹੋਣਾ।
ਹਾਂਜੀ, ਜ਼ਰੂਰੀ ਨਹੀਂ ਕਿ ਇਹ ਸਿਰ ਮਨੁੱਖ ਆਪਣੇ ਕਿਸਾਨਾਂ ਨੂੰ ਹੀ। ਫ਼ਰਕ, ਪਾਉਂਦਾ ਹੈ ਇਹ ਜੋ ਸਮੁੰਦਰਾਂ ਵਿੱਚ, ਜਿਆ ਜੰਤੂ ਹੈ ਉੱਥੇ ਵੀ ਬੜਾ ਫਰਕ ਹੁੰਦਾ। ਉਹਨਾਂ, ਦੀ ਵੀ ਆਵਾਜ਼ ਅੱਜ ਦੇ ਟਾਈਮ ' ਬਹੁਤ ਘੱਟ ਗਈ ਹੈ।
ਹਾਂਜੀ, ਇਹ ਤਾਂ ਗੱਲ ਹੈਗੀ ਆ, ਮੈਂ ਪਿੱਛੇ ਜਿ ਇੱਕ ਖ਼ਬਰ ਸੁਣੀ ਸੀਗੀ ਜੀ? ਕੁਛੋਂਕੁੱਮੇ ਕੁਛੋਂ ਕੰਮੇ ਦੇ ਗਲੇੇ ਚ ਪਲਾਸਟਿਕ, ਅੜ ਗਈ ਸੀ। ਜਿਸ ਨਾਲ, ਉਹਦਾ ਬਹੁਤ ਬੁਰਾ ਹਾਲ ਹੋਇਆ ਜੇ?
ਹਾਂ ਇਹ ਤਾਂ ਹੈ ਇਹਨਾਂ ਵਿੱਚ ਉਹ ਵਿਚਾਰਿਆਂ ਦਾ ਕੀ ਕਸੂਰ ਇਹ ਤਾਂ ਸਾਰਾ ਇਨਸਾਨ ਦਾ ਹੀ ਕਸੂਰ ਹੈ ਕਿ ਜੋ ਇੱਦਾਂ ਕਰਦੇ ਹਨ।
ਹਾਂ ਜਾਨਵਰ, ਵਿਚਾਰੇ ਤਾਂ ਬੇਜੁਬਾਨ ਆ ਨਾ ਉਹ ਬੋਲ ਕੇ ਦੱਸ ਸਕਦੇ ਕੁਛ। ਤੇ ਸਾਨੂੰ, ਪਲਾਸਟਿਕ ਦੀ ਚੀਜ਼ਾਂ ਏਦਾਂ ਨਈ ਸਿੱਟਣੀਆ ਚਾਹੀਦੀਆਂ, ਕਿਉਂਕਿ ਇਹ ਸਾਡੇ ਲਈ ਸਾਡੇ ਲਈ ਬੁਰੀਆਂ ਵਾ, ਤੇ ਸਾਡੇ ਲਈ ਤਾਂ ਬੁਰੀਆਂ ਚਲੋ ਹੈ ਹੀ, ਅਸੀਂ ਤਾਂ ਖੁਦ ਬੁਰੀਆਂ ਕਰ ਰਹੇ ਹਾਂ ਬੜੇ ਜਿਹੜੇ, ਬੇਜੁਬਾਨ? ਜਾਨਵਰ, ਆ ਤੇ ਉਹਨਾਂ ਤੇ ਇਫੈਕਟ ਪੈਂਦੇ ਆ ਸਭ ਤੋਂ ਮਾੜੀ ਚੀਜ਼, ਆ ਸਾਡੇ ਲਈ
ਹਾਂਜੀ, ਇਹ ਤਾਂ ਹੈ ਸਿਰਫ ਆਪਾਂ ਇਹ ਨਹੀਂ ਕਹਿ ਸਕਦੇ ਕਿ, ਕੂੜਾ ਪਲਾਸਟਿਕ ਨਾਲ ਹੀ ਹੁੰਦਾ ਹੈ। ਪਰ ਜਿਹੜੀਆਂ ਜਿਹੜੇ, ਟਾਈਮ 'ਚ ਖੇਤਾਂ ਵਿੱਚ ਵਰਤੀਆਂ ਜਾਣ ਵਾਲੀਆਂ, ਕੀਟਨਾਸ਼ਕ ਦਵਾਈਆਂ, ਉਹ ਵੀ ਬਹੁਤ ਖਤਰਨਾਕ ਹੋਜ ਕਿ ਜਦੋਂ ਪਾਣੀ ਅੱਗੇ ਨਹਿਰਾਂ ਚ ਜਾਂਦਾ ਹੈ ਤਾਂ ਆਪਾਂ ਹੀ ਪੀਂਦੇ ਹਾਂ ਤੇ ਉਹ ਫਸਲਾਂ, ਜੀਵ, ਜੰਤੂ, ਤੇ ਆਪਾਂ ਤਿੰਨਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਨੇ। ਤਾਂ।
ਹਾਂਜੀ, ਇਹ ਤਾਂ ਹੈ ਈ
ਤੇ ਇਸ ਕਰਕੇ ਵਿਗਿਆਨ, ਵੀ ਕਹਿੰਦੇ ਹਨ ਕਿ ਘੱਟ ਰਸਾਇਣ ਵਾਲੀ ਦਵਾਈਆਂ, ਵਰਤੀਆਂ ਚਾਹੀਦੀਆਂ ਹਨ। ਪਰ ਕਈ ਕਿਸਾਨ ਸਸਤੀਆ ਦਵਾਈਆਂ ਦੇ ਮਗਰ, ਜਲਦੀ ਰਿਜ਼ਲਟ ਦੇ ਚ ਚੱਕਰਾਂ ਚ, ਮਾੜੀ ਦਵਾਈਆਂ ਵਰਤਦੇ ਹਨ। ਤੇ ਉਹਨਾਂ ਦਾ ਫਿਰ‌
ਅੱਛਾ ਜੀ। ਹਾਂਜੀ ਭੁਗਤਣਾ ਤਾਂ ਪਊਗਾ ਹੀ, ਗ਼ਲਤ ਕੰਮ ਮਾੜੇ ਕੰਮਿਆਂ ਦੇ ਨਤੀਜੇ ਤਾਂ ਮਾੜੇ ਹੀ ਹੁੰਦੇ ਆ, ਕਦੀ ਇਹ ਤਾਂ ਨਹੀਂ ਹੋਇਆ ਮਾੜੇ ਕੰਮਾਂ ਦਾ ਚੰਗਾ ਨਤੀਜਾ ਹੋਵੇ। ਇਸ ਲਈ ਸਾਨੂੰ, ਆਪਣੀ ਸੋਚ ਬਦਲਣੀ ਚਾਹੀਦੀ ਹੈ। ਤੇ ਆਪਣਾ ਆਲਾ ਦੁਆਲਾ, ਜਿੱਦਾਂ ਹੀ ਸਾਫ਼ ਰੱਖਦੇ ਹਾਂ ਸਾਨੂੰ ਅਸੀਂ
ਹਾਂਜੀ ਇਹ ਤਾਂ ਹੈ, ਬਦਲਾਅ ਤਾਂ ਆਪਾਂ ਨੂੰ ਹੀ ਕਰਨਾ ਪਏਗਾ, ਕਿਉਂਕਿ ਬਦਲਾਅ ਇੱਕ ਦਿਨ 'ਚ ਤਾਂ ਆਉਂਦਾ ਨਹੀਂ। ਪਰ ਕਿਸੇ ਨਾ ਕਿਸੇ ਨੂੰ, ਸ਼ੁਰੂਆਤ ਕਰਨੀ ਹੀ ਪੈਂਦੀਆਂ।
ਹਾਂਜੀ, ਜੇਕਰ ਸਾਡੇ ਸਾਹਮਣੇ ਕੋਈ ਇੱਦਾਂ ਨਹਿਰਾਂ ਵਿੱਚ ਉਹਦੇ ਆਲੇ -ਦੁਆਲੇ ਗੰਦ ਪਾਉਂਦਾ ਹੈ ਤੇ ਸਾਨੂੰ ਉਸਨੂੰ ਟੋਕਣਾ ਚਾਹੀਦਾ, ਤੇ ਦੱਸਣਾ ਚਾਹੀਦਾ, ਵੀ ਇਹ ਚੀ ਇਹ ਬਿਲਕੁਲ ਗ਼ਲਤ ਹੈ। ਕਿਉਂ ਅਸੀਂ ਕਿਸੇ ਸਾਫ਼ ਪਾਣੀ ਨੂੰ ਅਸੀਂ ਉਹਨੂੰ ਗੰਦਾ ਕਰ ਰਹੇ ਹਾਂ, ਉਹ ਪਲਾਸਟਿਕ ਸਟ ਰਹੇ ਹਾਂ ਖਾ ਪੀ ਕੇ ਸਮਾਨ ਸਿੱਟ ਰਹੇ ਆ, ਇਹ ਚੀਜ਼ ਬਹੁਤ ਗ਼ਲਤ ਹੈ। ਕਿਉਂਕਿ, ਪਾਣੀ ਸਾਫ਼ ਸੁਥਰਾ ਰਹੇ, ਤਾਂ ਬਹੁਤ ਹੀ ਵਧੀਆ ਗੱਲ ਹੈ।
ਹਾਂ, ਕਿਉਂਕਿ ਕੁਦਰਤ ਦੇ ਨੇੜੇ ਬਹਿਣ ਦਾ ਵੀ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ, ਕਿਉਂਕਿ ਸ਼ਹਿਰਾਂ ਵਿੱਚ ਆਪਾਂ ਨਹੀਂ ਦੇਖ ਸਕਦੇ ਕਿ ਅਹ ਰੋਜ਼ ਦੀ ਟ੍ਰੈਫਿਕ ਤੋਂ ਕਿੰਨੇ ਲੋਕ ਪਰੇਸ਼ਾਨ ਹਨ। ਤੇ ਉਹ ਪਹਾੜਾਂ ਤੇ ਜਾਂ ਨਹਿਰਾਂ ਤੇ ਸਮੁੰਦਰਾਂ ਦੇ ਕੰਢੇ ਘੁੰਮਣ ਜਾਂਦੇ ਹਨ ਉਹਨਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਕੁਛ ਟਾਈਮ ਕੱਢ ਕੇ ਘੁੰਮਣ ਜਾਂਦੇ ਹਨ, ਤੇ ਉੱਥੇ ਦੇਖਦੇ ਨੇ ਕਿ ਇੱਥੇ ਤਾਂ ਕੂੜਾ -ਕਰਕਟ, ਹੀ ਬਹੁਤ ਹੈ ਤੇ ਉਹਨਾਂ ਦਾ ਵੀ ਤਾਂ ਕਿੰਨਾ ਮਨ ਖ਼ਰਾਬ ਹੁੰਦਾ ਹੈ।
ਹਾਂਜੀ, ਇਹ ਤਾਂ ਹੈਗਾ ਹੀ ਆ ਅੱਜ ਕੱਲ ਤਾਂ ਕੁਦਰਤ ਦਾ ਵਿਊ ਅ ਸੀ। ਚੰਗੀ ਤਰ੍ਹਾਂ ਫੀਲ ਵੀ ਨਹੀਂ ਕਰ ਪਾਵਾਂਗੇ, ਜੇ ਇਹੀ ਹਿਸਾਬ ਰਿਹਾ। ਫਿਰ ਆਉਣ ਵਾਲੇ ਸਮੇਂ ਚ, ਸਾਨੂੰ ਕੋਈ ਵਿਊ ਵਧੀਆ ਨਹੀਂ ਲੱਗੇਗਾ। ਸਭ ਪਾਸੇ ਗੰਦ ਪੈ ਜਾਏਗਾ, ਤੇ ਫੇਰ ਹੀ ਸਾਰੇ ਲੋਕ ਪਛਤਾਣਗੇ ਇਸ ਲਈ ਸਾਨੂੰ ਅੱਜ ਤੋਂ ਹੀ, ਸੋਚਣਾ ਸ਼ੁਰੂ ਗ਼ਲਤ ਕਰ ਰਹੇ ਹਾਂ, ਸਾਡਾ ਹੀ ਫਰਜ਼ ਬਣਦਾ ਵਾ। ਪਰ ਜੇਕਰ, ਅਸੀਂ ਕਿਸੇ ਨੂੰ ਟੋ ਟੋਕਿਏ ਵੀ ਏਦਾਂ ਨਾ ਕਰੋ ਫੇਰ ਉਹ ਕਹਿੰਦੇ ਸਾਡਾ ਕੰਮ ਥੋੜ੍ਹਾ ਵਾ ਕੂੜਾ ਚੁਕਣਾ।
ਇਹ ਗੱਲ ਗ਼ਲਤ ਹੈ, ਇਹ ਗਲਤ ਸੋਚ, ਸੋਚ ਵਾਲੇ ਦੀ ਗ਼ਲਤ ਗੱਲਾਂ ਹੁੰਦੀਆਂ ਨੇ।
ਹਾਂਜੀ ਏਦਾਂ ਹੀ ਹੈ, ਕਈ ਸਮਝਦਾਰ ਲੋਕ ਤਾਂ ਇੱਦਾਂ ਨਹੀਂ ਕਰਦੇ, ਪਰ ਕਈ ਲੋਕਾਂ ਦੀ ਆਪਾਂ ਮਾਨਸਿਕਤਾ ਨਹੀਂ ਬਦਲ ਸਕਦੇ। ਸਕਦੇ ਉਹ ਨਹੀਂ ਇਨਾ ਦੂਰ ਦਾ ਸੋਚਦੇ, ਉਹ ਸੋਚਦੇ ਹਨ ਕਿ ਚਲੋ ਮੇਰੇ ਇਕੱਲੇ ਨਾਲ ਕੀ ਹੀ ਹੋਵੇਗਾ। ਪਰ ਜਿਹੜੇ, ਪੜ੍ਹੇ- ਲਿਖੇ ਲੋਕ ਹਨ, ਉਹਨਾਂ ਦਾ ਤਾਂ ਸ਼ਹਿਰਾਂ ਵਿੱਚ ਸੰਗਠਨ ਵੀ ਬਣੇ ਹੋਏ ਹੈ। ਉਸਦੇ ਦਿਨ ਛੁੱਟੀ ਆਉਂਦੀ ਹੈ, ਐਤਵਾਰ ਜਾਂ ਸ਼ਨੀਵਾਰ। ਉਨ੍ਹਾਂ ਦਾ, ਪੂਰਾ ਗਰੁੱਪ ਨਹਿਰਾਂ ਦੀ ਸਫਾਈ ਕਰਨ ਜਾਂਦਾ ਹੈ।
ਸਗੋਂ ਸਾਨੂੰ ਛੋਟੇ -ਛੋਟੇ ਬੱਚਿਆਂ ਨੂੰ, ਆਪਣੇ ਨਾਲ ਲਿਜਾ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ, ਸਾਨੂੰ ਨਹਿਰਾਂ ਦੇ ਆਲੇੇ ਦੁਆਲੇ ਕੰਡੇ ਤੇ ਗੰਦ ਨੀ ਪਾਉਣਾ ਚਾਹੀਦਾ, ਤੇ ਸਾਫ਼ ਸਫ਼ਾਈ ਕਰਨੀ ਚਾਹੀਦੀ ਹੈ, ਰਲ -ਮਿਲ ਕੇ ਜਿਨਾਂ ਨੂੰ ਜਿਨਾਂ ਨੂੰ ਇਸ ਤੋਂ ਇਹ ਸਿੱਖਿਆ ਮਿਲੇ, ਵੀ ਅਸੀਂ ਆਪਣਾ ਆਲਾ ਦੁਆਲਾ ਵਾਤਾਵਰਨ ਸਾਫ਼ ਰੱਖ ਹਾਂ, ਕਿਉਂਕਿ ਵਾਤਾਵਰਨ ਸਾਫ਼ ਹੋਊਗਾ, ਤਾਂ ਸਾਰਾ ਕੁਛ ਸਹੀ ਹੋਊਗਾ, ਕੋਈ ਬਿਮਾਰੀਆਂ ਨੀ ਲੱਗਣੀਆਂ। ਵਾਤਾਵਰਨ ਖ਼ਰਾਬ ਹੈ, ਤੇ ਬਿਮਾਰੀਆਂ ਲੱਗਣੀ ਹੀ, ਲੱਗਣਗੀਆਂ ਇਸ ਲਈ ਸਾਨੂੰ ਬੱਚਿਆਂ ਨੂੰ ਹਣ। ਤੁਸੀ ਸਮਝਾਉਣਾ ਚਾਹੀਦਾ ਹੈ, ਇੱਕ ਬਹੁਤ ਅਹ ਮਹੱਤਵਪੂਰਨ ਚੀਜ਼ਾਂ ਨੇ।
ਹਾਂਜੀ, ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਜੇ ਆਪਾਂ, ਆਪ ਹੀ ਨਹੀਂ ਸਮਝਾਂਗੇ ਤਾਂ ਆਪਾਂ। ਕਿ ਉਹ ਆਪਣੇ ਬੱਚਿਆਂ, ਨੂੰ ਕਿਵੇਂ ਸਮ ਸਮਝਾ ਸਕਦੇ ਹਨ ਬੱਚੇ ਵੀ। ਤ ਆਪ ਨੂੰ ਦੇ ਕੇ
ਹਾਂਜੀ ਤਾਂ ਬਹੁਤ ਪੈਂਦਾ ਹੀ ਹੈ, ਤੁਸੀਂ ਸਹੀ ਕਹਿ ਰਹੇ ਹੋ।
ਹਾਂਜੀ, ਉਹੀ ਤਾਂ ਹੈ ਕਿ, ਸ਼ੁਰੂਆਤ ਇੱਕ ਨਾ ਇੱਕ ਨੂੰ ਤਾਂ ਕਰਨੀ ਹੀ ਪੈਂਦੀ ਹੈ ਕਿਉਂ ਨਾ ਉਹ ਆਪਾਂ ਮਤਲਬ, ਆਪਣੇ ਤੋਂ ਹੀ ਕਰੀਏ, ਆਪਣੇ ਪਹਿਲਾਂ ਆਲੇ- ਦੁਆਲੇ ਸਾਫ਼ ਰੱਖੀਏ ਫੇਰ ਆਪਾਂ ਅੱਗੇ ਆਪਣੇ ਪਿੰਡਾਂ, ਸ਼ਹਿਰਾਂ ਨੂੰ ਅੱਗੇ- ਅੱਗੇ, ਫਿਰ ਐਵੇਂ ਵਾਧਾ ਕਰੀਏ ਸਾਫ਼ ਕਰਨ ਦਾ ਅਤੇ ਲੋਕਾਂ ਨੂੰ ਜਾਗਰੂਕ ਕਰੀਏ।
ਹਾਂਜੀ, ਇਹ ਗੱਲ ਤੇ ਸਹੀ ਸੀ ਬਿਲਕੁਲ
ਕਿਉਂਕਿ, ਪਾਣੀ ਤਾਂ ਵੀ ਹੈ। ਉਸ ਤੋਂ ਬਿਨਾਂ ਤਾਂ, ਨਹੀਂ ਸਰ ਸਕਦਾ ਕਿ ਕਿਉਂਕਿ, ਮੇ ਤਾਂ ਇੱਕ। ਯੂਰੇਨੀਅਮ ਵੀ ਪਾਣੀ ਵਿੱਚ ਬਹੁਤ ਵੱਧ ਗਿਆ ਹੈ। ਕਿ, ਜੋ ਕਿ ਉਹਦਾ ਸਿੱਧਾ, ਮੁੱਖ ਕਾਰਨ ਕੈਂਸਰ ਹੀ, ਹੈ। ਆਪਣੀ, ਇਨਸਾਨੀ, ਚ ਕੈਂਸਰ, ਬਹੁਤ ਪੈਦਾ ਕਰਦਾ ਹੈ।
ਤੁਸੀਂ, ਬਿਲਕੁਲ ਸਹੀ ਗੱਲ ਕਿ, ਪਾਣੀ ਨੂੰ, ਜਿਹੜਾ ਆਮ ਸਮਝਦੇ ਨੇ। ਪਾਣੀ ਆਮ ਚੀਜ਼ ਨਹੀਂ ਹੈ। ਜਦੋਂ ਰਾਜਸਥਾਨ ਵਾਲੀ ਜਗਾ ਤੇ, ਅਸੀਂ ਜਾਈਏ। ਉੱਥੇ, ਲੋਕੀ ਤਰਸਦੇ ਆ। ਕਿਉਂਕਿ, ਉੱਥੇ, ਪਾਣੀ ਦੀ ਬਹੁਤ ਕਮੀ ਹੈ। ਜਦ, ਉਹ ਸੋਚਦੇ ਨੇ ਕਿ, ਕਦੀ ਸਾਡੇ ਇੱਥੇ ਪਾਣੀ ਦੀ ਕਮੀ ਨਹੀਂ ਆਉਣੀ। ਬਟ ਜੇਕਰ ਇਹ, ਏਦਾਂ ਹੀ, ਕਰਦੇ ਰਹੇ। ਤਾਂ, ਪਾਣੀ ਦੀ ਕਮੀ, ਜ਼ਰੂਰ ਆ ਸਕਦੀ ਹੈ। ਕਿਉਂਕਿ, ਪਾਣੀ ਸਾਰਾ ਗੰਦਾ ਹੋ ਜਾਏਗਾ। ਤਾਂ, ਸਾਫ਼ ਪਾਣੀ ਕਿੱਥੋਂ ਮਿਲੇਗਾ? ਕਿੰਨਾ ਕੁ ਆ ਜਾਏਗਾ।
ਹਾਂਜੀ। ਇਹ ਤਾਂ, ਤੁਸੀਂ ਬਿਲਕੁਲ ਸਹੀ ਕਿਹਾ। ਚਲੋ, ਆਪਾਂ ਵੀ, ਸਫ਼ਾਈ ਰੱਖਦੇ ਹਾਂ। ਤੇ ਲੋਕ ਨੂੰ ਵੀ, ਜਾਗਰੂਕ, ਕਰਦੇ ਆ। ਚਲੋ ਜੀ। ਠੀਕ ਹੈ। ਸਤਿ ਸ਼੍ਰੀ ਅਕਾਲ।